ਸਤਿ ਸ੍ਰੀ ਅਕਾਲ ਜੀ ਕੀ ਹਾਲ
ਤੁਸੀਂ ਦੱਸੋ
ਵਧੀਆ ਮੈਂ ਵੀ ਤੁਸੀਂ ਦੱਸੋ ਬੜੇ ਟਾਈਮ ਬਾਅਦ ਆ ਫੋਨ ਕੀਤਾ ਤੁਸੀਂ ਤਾ
ਬਸ ਵੈਸੇ ਹੀ ਹੋਰ ਦੱਸੋ ਤੁਸੀਂ
ਕਿੱਥੇ ਬਿਜੀ ਹੋ ਅੱਜ ਕੱਲ ਤੁਸੀਂ
ਬਸ ਬ ਘਰੇ ਵਸ ਸੋਨ ਤੇ ਸੀ ਦ
ਅੱਛਾ- ਅੱਛਾ ਬਸ ਮੈਂ ਵੀ ਬੈਠੀ ਦੀ ਸੀ ਹੂਨ
ਠੀਕ ਹੈ ਜੀ ਹਾਂਜੀ ਫ੍ਰਰੀ ਆੁ ਤੁਸੀਂ ਦੱਸੋ ਰੋਟੀ ਰੁਟੀ ਖਾਲੀ
ਹਾਂ ਰੋਟੀ ਬਸ ਹਨੇ ਖਾਦੀ ਹੁਣ ਦੇਖੋ ਰਸੋਈ ਸਾਫ਼ ਕਰਦੀ ਪਏ ਨਾਲ ਨਾਲ ਚਲੋ ਮੈਂ ਕਿਹਾ ਚਲੋ ਤੁਹਾਡਾ ਫੋਨ ਆਇਆ ਨਾਲ ਗੱਲ ਕਰ ਲਾ ਨਾ
ਹਾਂਜੀ- ਹਾਂਜੀ ਹੋਰ ਦੱਸੋ ਅੱਜ ਤੁਹਾਡੇ ਮੌਸਮ ਸਵੇੇਰ ਦਾ
ਸਾਨੂੰ ਥੋੜਾ ਸਾ ਠੰਡਾ ਵਧੀਆ ਲੱਗ ਲੱਗ ਰਿਹਾ ਵੇਖੋ ਸ਼ਾਇਦ ਲੱਗਦਾ ਪਿਆ ਮੀਂਹ ਆਏਗਾ। ਬਾਕੀ ਉਸ ਤੇ ਦਿਨ ਤੋਂ ਬਹੁਤ ਗਰਮੀ ਸੀ ਬਹੁਤ। ਜਿਆਦਾ ਧੁੱਪ ਐ। ਹਾਂ, ਹਾਂਜੀ ਹੋਰ ਦੱਸੋ। ਬਸ ਜੀ ਵਧੀਆ ਤੁਸੀਂ
ਬਸ ਵਧੀਆ ਅਖ਼ਬਾਰ ਵਗੈਰਾ ਪੜ੍ਹਦੇ ਹੋ?
ਹੈਲੋ ਹਾਂਜੀ ਹਾਂ।
ਕਿਉਂ?
ਹਾਂਜੀ ਹਾਂਜੀ ਪੜਦੇ ਹਾਂ। ਵੋ ਤੋਂ ਪਤਾ ਚੱਲਦਾ ਨਿਊਜ਼ ਵਗੈਰਾ ਕੀ ਚੱਲ ਰਿਹਾ ਐ ਦੁਨੀਆਂ ਤੇ।
ਹਾਂਜੀ ਹਾਂਜੀ ਇਹ ਤਾਂ ਹੈ।
ਹਾਂਜੀ ਹੋਰ ਸੁਣਾਓ, ਤੁਸੀਂ ਕੀ ਕਰ ਰਹੇ ਹੋ?
ਬਸ ਹੁਣ ਤਾਂ ਫ੍ਰੀ ਸੀ। ਹੀ
ਅੱਛਾ।
ਹਾਂਜੀ ਹਾਂਜੀ।
ਠੀਕ। ਅੱਛਾ। ਬਸ ਅਸੀਂ ਵੀ ਬੈਠੇ ਸੀ ਨਾਸ਼ਤਾ ਆਪਾਂ ਡਿਨਰ ਵਗੈਰਾ ਕੀਤਾ। ਅਸੀ, ਹਾਂਜੀ ਪੜਦੇ ਆਂ ਕਿਤਾਬਾਂ।
ਠੀਕ ਹੈ ਜੀ।
ਹਾਂਜੀ ਹਾਂਜੀ। ਹੋਰ ਤੁਸੀਂ ਦੱਸੋ।
ਹਾਂਜੀ ਹਾਂਜੀ ਬਸ ਵਧੀਆ, ਤੁਸੀਂ ਦੱਸੋ?
ਬਸ ਵਧੀਆ ਤੁਸ ਦੱਸਿਆ ਤੇ ਏ ਬਹੁਤ ਸੋਹਣੇ ਬ ਨਾਲ ਰੋਟੀ ਰੋਟੀ ਖਾ ਕੇ ਫਿਰ ਤੁਸੀ ਦੱਸੋ। ਹੋਰ ਰੋਟੀ ਰੁਟੀ
ਹਾਂਜੀ ਹਾਂਜੀ।
ਕੀ ਬਣਾਇਆ?
ਅੱਜ ਅਸੀ ਕਾਲੇ ਛੋਲਿਆਂ ਦੀ ਸਬਜ਼ੀ
ਕਾਲੇ ਛੋਲਿਆਂ ਦੀ ਸਬਜ਼ੀ। ਉਹ ਕਿਵੇਂ ਬਣਦੀ ਏ? ਅੱਛਾ। ਮੈਂ ਕਿਹਾ ਉਹ ਕਿਵੇਂ ਬਣਦੀ ਏ?
ਉਹ ਪਹਿਲਾਂ ਮਤਲਬ ਕਿ ਸੁਬਹ ਅਸੀ ਛੋਲੇ ਉਬਾਲਣੇ ਰੱਖ ਦੇਂਦੇ ਆ।
ਛੋਲੇ ਕਿਹੜੇ? ਅੱਛਾ, ਕਾਲੇ ਛੋਲੇ।
ਹਾਂਜੀ।
ਅੱਛਾ ਅੱਛਾ। ਕਿੰਨੀ ਦੇਰ ਕਿੰਨੀ ਦੇਰ ਮਤਲਬ ਰੱਖਣੇ ਨੇ ਸੇਕੇ ਰੱਖ
ਅਸੀ ਨਹੀਂ ਨਹੀਂ ਅਸੀਂ ਤਾਂ ਵੈਸੇ ਸਵੇਰੇ ਉਬਾਲ ਕੇ ਰੱਖ ਰੱਖ ਦਿਨੇ ਆ ਇੱਕ ਵਾਰ ਬਾਅਦ ਵਿੱਚ ਸਾਰਾ ਦਿਨ ਧੁੱਪ ਵਿੱਚ ਰੱਖ ਦੇ ਆਂਗੇ। ਫੇਰ ਉਹ ਪੋਲੇ ਹੋ ਜਾਂਦੇ ਆ। ਫੇਰ ਸ਼ਾਮ ਨੂੰ ਹਾਂਜੀ, ਪਿਆਜ, ਲੱਸਣ, ਅਦਰਕ ਵਗੈਰਾ ਕੁੱਟ ਕੇ ਬਾਦ 'ਚੋਂ ਤੜਕਾ ਲਗਾਉਣੇ ਹਾਂ, ਹਾਂਜੀ। ਜੀ ਆਇਆਂ ਨੂੰ ।
ਅੱਛਾ, ਮਤਲਬ ਈ ਈ ਈਜ਼ੀ ਨੇ ਨਾ ਜਿਵੇਂ ਤੜਕਾ ਹਲਾ ਦਇਦਾ ਬਾਜਰਾ ਅੱਛਾ।
ਜੇ ਤੁਸੀਂ ਦੱਸੋ, ਅਸੀਂ ਉਹਲੇ ਵਿੱਚ ਅਦਰਕ ਲਸੁਨ ਪਾਣਾ ਅਦਰਕ, ਲੱਸਣ, ਟਮਾਟ ਟਰ, ਪਿਆਜ ਪਹਿਲਾਂ ਇਹਨਾਂ ਨੂੰ ਕੱਟ ਕ ਕੇ ਫਿਰ ਕਰ ਮਤਲਬ ਕਿ ਇਹਨਾਂ ਨੂੰ ਕੁੱਟਦਿਆਂ ਕੁੱਟ ਕੇ ਨਾ ਪੇਸਟ ਬਣਾ ਲੈਣੇ ਆ। ਫਿਰ ਇਸ ਤੋਂ ਬਾਦ ਮਤਲਬ ਕਿ ਚੁੱਲ੍ਹੇ ਤੇ ਬਣਾਉਣੇ ਆ ਸਾਰੀਆਂ ਚੀਜ਼ਾਂ।
ਚੁੱਲ੍ਹੇ ਤੇ ਕਿਵੇਂ ਜਿਹੜਾ ਉਹ ਜਿਵੇਂ ਅੱਗ ਊਗ ਬਾ ਲੱਕੜਾਂ ਤੇ ਉਹਵੇਂ ਬਣਾਉਂਦੇ, ਅੱਛਾ ਮੇਰਾ ਬਹੁਤ ਦਿਲ ਕਰਦਾ ਮੈਂ ਖਾਣ ਤੇ ਨਾ ਪਰ ਸਾਡੇ ਕਿਸ ਕਿਸੇ ਨੂੰ ਆਉਂਦੀ ਨੀ ਬਣਾਉਣੀ ਇਧਰ।
ਸਵਾਦ ਵੱਖਰਾ ਆਉਂਦਾ।
ਹਾਂ, ਉਵੀ ਤਾਂ ਕਹਿਣੀ ਹਾਂ ਮੈਂ ਇੱਕ ਦੋ ਵਾਰੀ ਖਾਧੀ ਥੀ ਨਾ। ਪਿੰਡਾਂ ਚ ਜੀਵੇ ਅਸੀਂ ਗਏ ਸੀ ਤੇ ਮੈਂ ਦੋ ਵਾਰੀ ਉੱਧਰ ਖਾਧੀ ਬਹੁਤ ਟੇਸਟੀ ਲੱਗਦੀ ਉਹ ਲੀ ਨਾ ਪਰ ਸਾਡੇ ਇੱਧਰ ਨਾ ਕਿਸੇ ਨੂੰ ਆਉਂਦੀ ਨੀ ਬਣਣੀ।
ਹਾਂਜੀ-ਹਾਂਜੀ, ਸਾਡੇ ਤਾ ਇਧਰ ਰੋ ਟੀ ਵੀ ਨਾ ਮਤਲਬ ਚੁੱਲ੍ਹੇ ਤੇ ਹੀ ਬਣਾਉਂਦੇ ਹੈਗੇ ਜ਼ਿਆਦਾ ਪਰ ਚੁੱਲ੍ਹੇ ਦੀ ਰੋਟੀ ਸਵਾਦ ਲੱਗਦੀ ਏ ਹਾਂਜੀ ਫੇਰ ਉਂਦੇ ਹਾਂਜੀ ਹਾਂ ਠੀਕੇ ਜੀ ਆਸੀ ਫੇਰ ਕੜਾਹੀ ਵਿੱਚ ਥੋੜਾ ਜਿਹਾ ਤੇਲ ਪਾਉਂਨੇ ਆਂ ਜਦੋਂ ਤੇਲ ਮਤਲਬ ਕਿ ਨਿਕਲ ਕ ਜਾਂਦਾ ਉਹਦੇ ਵਿੱਚ ਥੋੜ੍ਹਾ ਜਿਹਾ ਜੀਰਾ ਬਾਦ ਵਿੱਚ ਜੀਰਾ ਜਦੋਂ ਥੋੜਾ ਜਿਹਾ ਲਾਲ ਹੋ ਜਾਂਦਾ ਨਾ ਇਸ ਤੋਂ ਬਾਦ ਅਸੀਂ ਉਹਦਾ ਪੇਸਟ ਪਾਂਦੇ ਹਾਂ ਸਾਰਾ ਕੁੱਝ। ਜਿਹੜਾ ਕੁਛ ਕੁੱਟਿਆ ਹੁੰਦਾ ਸੀ ਹਾਂਜੀ ਜੀ ਹਾਂਜੀ
ਅੱਛਾ ਅਦਰਕ ਥੋਮ ਦਾ ਅਗਰ ਅਸੀਂ ਪੇਸਟ ਨਾ ਬਨਾ ਅਸੀਂ ਅਗਰ ਅਸੀਂ ਮਤਲਬ ਰੇਡੀਮੇਟ ਲੈਆਈਏ
ਫੇਰ ਉਹਵੇ ਉਹ ਨਹੀਂ ਉਹਦਦਾ ਨਾ ਵੈਸੇ ਸਵਾਦ ਨੀ ਆਉਂਦਾ ਕਿਉਂਕਿ ਜਿਹੜਾ ਤਾਂ ਆਪਾਂ ਘਰੇ ਕੁਟ ਕੇ ਵਗੈਰਾ ਪਾਉਂਨੇ ਹਾਂ ਹਨਾ ਉਹਦਾ ਸਵਾਦ ਵੱਖਰਾ ਹੁੰਦਾ ਜਿਹੜਾ ਆਪਾਂ ਉਹ ਲੈ ਉਹਦਾ ਸਵਾਦ ਇੰਨਾ ਜ਼ਿਆਦਾ ਨੀ ਆਉਂਦਾ ਹੈਗਾ
ਅੱਛਾ ਇਹ ਵੀ ਹੋ ਸਕਦੈ ਹਾਂ ਨਾਲੇ ਕਦੋਂ ਤੋਂ ਦੇਖੋ ਪੈਕਿੰਗ ਹੋਇਆ ਹੁੰਦਾ ਫਰ ਉਹ ਟੇਸਟ ਕਿਵੇਂ ਹੁੰਦਾ ਕਿਵੇਂ ਨੀ ਹੈਨਾ ਹਾਂ ਚਲੋ ਮੈਂ ਘਰ ਬਨਾ ਲਾਂਗੀ
ਫੇਰ ਉਹਦੇ ਵਿੱਚ ਥੋੜਾ ਜਿਹਾ ਧਨੀਆ ਉਹਦੇ ਵਿੱਚ ਥੋੜਾ ਧਨੀਆ ਸਾਬਤ ਧਨੀਆ ਕੁੱਟ ਕੇ ਉਹ ਵੀ ਪਾ ਕੇ ਕਿਉਂਕਿ ਉਹ ਸਮੈਲ ਤੇ ਸਵਾਦ ਵਾਸਤੇ ਵਧੀਆ ਹੁੰਦਾ ਗਾ ਫੇਰ ਜਦੋਂ ਤੜਕਾ ਤੇ ਤੇਲ ਛੱਡ ਜਾਂਦਾ ਇਹਦੇ ਵਿੱਚ ਅਸੀਂ ਬਾਅਦ ਵਿੱਚ ਆਲੂ ਤੇ ਛੋਲੇ ਪਾ ਦੇਨੇ ਆ ਇਕੱਲੇ ਪਰ ਥੋੜਾ ਟਾਈਮ ਸੇਕ ਲਵਾਉਂਨੇ ਆਂ ਪਰ ਜਿਹੜੇ ਪਾਨੀ ਵਿੱਚ ਉਬਾਲੇ ਹੁੰਦੇ ਆ ਸਵੇਰ ਤੋਂ ਰੱਖੇ ਹੁੰਦੇ ਆ ਛੋਲੇ ਉਹੀ ਵਾਲਾ ਪਾਨੀ ਉਹਦੇ ਵਿੱਚ ਪਾ ਦਿੰਨੇ ਹਾਂ ਸਬਜ਼ੀ ਚ ਕਿਉਂਕਿ ਉਹਦਾ ਫੇਰ ਵੱਖਰਾ ਟੇਸਟ ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ ਕਿਉਂਕਿ ਸਵੇਰੇ ਅਸੀਂ ਦੋ ਤਿੰਨ ਵਾਰ ਧੁਨ ਲੈਂਦੇ ਹਾਂ ਨਾ ਕਿਉਂਕਿ ਫਿਰ ਉਹ ਜਿਹੜਾ ਪਾਣੀ ਚ ਉਬਾਲਦੇ ਹਾਂ ਫੇਿਰ ਉਹ ਪਾਣੀ ਅਸੀਂ ਉਹ ਸਬਜ਼ੀ ਵਿੱਚ ਹੀ ਪਾ ਲੈਂਦੇ ਹਾਂ
ਹਾਂ ਹਾਂ ਫਿਰ ਉਹਦਾ ਹਾਂ ਦੇਖੋ ਕਿਉਂਕਿ ਰਸ ਨਿਕਲਿਆ ਹੁੰਦਾ ਸਾਰੀ ਤਰੀ ਉਹਦੇ ਵਿੱਚ ਹੁੰਦੀ ਹੈ ਬਿਲਕੁਲ-ਬਿਲਕੁਲ
ਹਾਂਜੀ-ਹਾਂਜੀ ਫਿਰ ਇਸ ਤੋਂ ਬਾਅਦ ਉਹਨਾਂ ਨੂੰ ਸੇਕ ਲਗਾਉਂਦੇ ਹਾਂ ਫਿਰ ਥੋੜਾ ਪਾਣੀ ਪਾ ਦਿੰਦੇ ਹਾਂ ਜਿਹੜਾ ਕਿਉਂਕਿ ਬਣਿਆ ਹੀ ਹੁੰਦਾ ਸਾਰਾ ਕੁਛ- ਬਸ ਫੇਿਰ ਇਕੱਲੇ ਜਦੋਂ ਆਲੂ ਬਣ ਜਾਂਦੇ ਆ ਉਦੋਂ ਬਾਅਦ ਵਿੱਚ ਲਾ ਦੇਈਦੇ ਆ ਫਿਰ ਦੇਖੋ ਖਾ ਲਈਦੇ ਆ
ਹਾਂ ਤੇ ਬਹੁਤ ਅੱਛਾ ਲੱਗ ਰਿਹਾ ਸੁਣਨ ਵਿਚ ਇੰਨਾ ਟੇਸਟੀ ਲੱਗ ਰਿਹਾ ਵੇ ਫੇਰ ਤੁਸੀਂ ਨਾਲ ਕੀ ਪੂੜੀਆਂ ਬਣਾਉਂਦੇਂ ਹੋ
ਅਸੀਂ ਕਈ ਵਾਰ ਚਾਵਲ ਬਣਾਉਦੇ ਹਾਂ ਨਾਲ ਸਾਦੇ ਉਬਾਲ ਕੇ ਚਾਵਲ
ਫੇਰ ਉਹ ਜਿਵੇਂ ਰੁੱਖੀ ਰੁੱਖੀ ਤੁਸੀਂ ਦੱਸਦੇ ਸੁੱਕੀ ਸੁੱਕੀ ਸਬਜ਼ੀ ਹੁੰਦੀ ਏ ਹੈ ਨਾ ਤੇ ਫੇਰ ਉਹਦੇ ਨਾਲ ਚਾਵਲ ਖਾਧਦੇ ਜਾਂਦੇ ਨੇ ਜਿਵੇਂ ਤਰੀ
ਨਹੀਂ ਨਹੀਂ ਮਤਲਬ ਕਿ ਤਰੀ ਵਾਲੀ ਹੁੰਦੀ ਹੈ ਕਿਉਂਕਿ ਜਿਹਦੋਂ ਆਪਾਂ ਪਾਣੀ ਪਾਉਂਦੇ ਆਾਂ ਜਿਹੜਾ ਸਵੇਰ ਤੋਂ ਆਪਾਂ ਰੱਖੇ ਹੁੰਦੇ ਆ ਉਬਾਲੇ ਉਬਾਲ ਕੇ ਫੇਰ ਉਹਦੇ ਚੋਂ ਇਕੱਲੇ ਆਪਾਂ ਥੋੜਾ ਸੇਕ ਲਵਾਉਦੇ ਹਾਂ ਸਬਜ਼ੀ ਨੂੰ ਵੀ ਜਿੰਨਾ ਟੈਮ ਆ ਤੜਕਾ ਵਗੈਰਾ ਨੀ ਬਣ ਜਾਂਦਾ। ਜਾਂ ਆਲੂ ਵਗੈਰਾ ਜਾਂ ਉਹਦੀ ਤਰੀ ਸੰਗਣੀ ਨਹੀਂ ਹੋ ਜਾਂਦੀ ਫੇਰ ਜਦੋਂ ਤਰੀ ਸੰਘਣੀ ਹੋ ਜਾਂਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਫਿਰ ਸਾਰਾ ਅਸੀਂ ਉਹੇ ਵਿੱਚ ਪਾ ਦਿੰਦੇ ਹੈਗੇ
ਅੱਛਾ ਅੱਛਾ ਤਾਂ ਨਵੀਂ ਚੀਜ਼ ਸੁਣਨੀ ਮੈਂ ਵੀ ਨ ਤਾਂ ਉ ਚ ਛੋਲੇ ਤਾਂ ਦੇਖੋ ਅਸੀਂ ਵੀ ਬਣਾਉਦੇ ਘਰ ਸਿਰਫ ਛੋਲੇ ਛੋਲੇ ਬਣਾਉਂਦੇ ਹਾਂ।
ਹਾਂਜੀ ਹਾਂਜੀ
ਤਾਂ ਬਹੁਤ ਅੱਛੀ ਚੀਜ਼ ਲੱਗਦੀ ਹੈ ਮੈਂ ਟਰਾਈ ਕਰਾਂਗੀ
ਠੀਕ ਹੈ ਜੀ ਕਈ ਵਾਰ ਅਸੀਂ ਉਹਦੇ ਨਾਲ ਚਾਵਲ ਵੀ ਬਣਾ ਲੈਂਦੇ ਹਾਂ ਨਹੀਂ ਤਾਂ ਚੁੱਲ੍ਹੇ ਦੀ ਰੋਟੀ ਜ਼ਿਆਦਾਤਰ ਚੁੱਲ੍ਹੇ ਦੀ ਰੋਟੀ
ਹਾਂ ਬਿਲਕੁਲ ਨਹੀਂ ਦੇਖੋ ਚੁੱਲ੍ਹੇ ਦੀ ਰੋਟੀ ਤਾਂ ਦੇਖੋ ਤੁਸੀਂ ਮੈਨੂੰ ਖਵਾਣੀ ਹੈ ਮੈਂ ਜਦੋਂ ਵੀ ਆਈ ਹੈ ਨਾ ਮੈਂ ਤੁਹਾਡੇ ਕੋਲ ਲਾ ਕੇ ਚੁੱਲ੍ਹੇ ਦੀ ਹੀ ਰੋਟੀ ਰੋਟੀ ਸਬਜ਼ੀ ਖਾਣੀ ਕਿਉਂਕਿ ਮੈਨੂੰ ਬਹੁਤ ਸਵਾਦ ਲੱਗਦਾ ਪਰ ਸਾਡੇ ਦੇਖੋ ਸ਼ਹਿਰਾਂ 'ਚ ਹੁੰਦਾ ਹੀ ਨਹੀਂ ਬਹੁਤ ਘੱਟ ਰਹਿ ਗਿਆ ਸਭ ਚੀਜ਼ਾਂ ਹੈ ਨਾ ਅੱਜ ਕਲ ਹਾਂ ਤੇ ਮੈਂ ਆਵਾਂਗੀ ਤੁਸੀਂ ਮੈਨੂੰ ਫੇਰ ਜ਼ਰੂਰ ਖਵਾਉਣਾ ਐ। ਵੈਸੇ ਬਸ ਐਵੇਂ ਹੀ ਜਿਵੇਂ ਸਿੰਪਲ ਛੋਲੇ ਜਿਵੇਂ ਮਤਲਬ ਰੱਖ ਦਈ ਦੇ ਨੇ ਸੇ ਕੇ ਮਤਲਬ ਰਾਤੀ ਫੇਰ ਸਵੇਰੇ ਉਹਨੂੰ ਪਾ ਲਈਦਾ ਐ ਨਮਕ। ਪਾ ਕੇ ਥੋੜਾ ਬਸ ਫ਼ਿਰ ਤੜਕੇ ਚ ਮੈਂ ਨਾ ਬਾਜ਼ਾਰ ਹੀ ਲਿਆ ਜਿੰਜਰ ਗਾਰਲਿਕ ਪਰ ਹੁਣ ਨਾ ਮੈਂ ਘਰ ਬਣਾਵਾਂਗਾ ਤੁਸੀਂ ਮੈ ਜਿਵੇਂ ਦੱਸ
ਠੀਕ ਹੈ ਜੀ।
ਹਾਂ ਬਸ ਉਵੇਂ ਹਿੰਗ ਦਾ ਤੜਕਾ ਲਾ ਪਕਾ ਕੇ ਜਾਂ ਜਿੰਜਰ ਗਾਰਲਿਕ ਪੇਸਟ ਪਾ ਕੇ ਵਿੱਚ
ਹਾਂਜੀ-ਹਾਂਜੀ ਹਾਂਜੀ-ਹਾਂਜੀ ਅਸੀ ਸਾਰਾ ਕੁਛ ਵੈਸੇ ਕੁੰਡੇ ਵਿੱਚ ਕੁੱਟ ਕੇ ਬਣਾਉਂਦੇ ਆ ਗੇ। ਜਿਵੇਂ ਆਪਾਂ ਕਹਿ ਦਿੰਦੇ ਆ ਔਖਲੀ ਚ ਨਹੀਂ-ਨਹੀਂ ਜਿਵੇਂ ਔਖਲੀ ਚ ਕੋਈ ਵੀ ਚੀਜ਼ ਕੁੱਟਦੇ ਆ ਨਾ। ਉਹ ਵੀ ਮਤਲਬ ਸਾਡੇ ਇੱਕ ਨਿੱ ਕੀ ਕੁੰਡੀ ਹੁੰਦੀ ਆ। ਉਹਦੇ ਵਿੱਚ ਅਸੀਂ ਘੋਟੇ ਨਾਲ ਕੁੱਟਦੇ ਹਾਂ। ਫਿਰ ਉਹ ਬਸ ਹੁਣ ਜਿਆਦਾ ਟਾਈਮ ਮਿਲਾ ਲੱਗਦਾ ਓਨਲੀ ਪੰਜ ਦਸ ਮਿੰਟ ਲੱਗਦੇ ਉਹਨੂੰ ਕੁੱਟਣ ਲਈ। ਕਿਉਂਕਿ ਦੇਖੋ ਜਿਹੜਾ ਆਪਾਂ ਮਿੱ ਅਸੀ ਵਿੱਚ ਮਿਕਸ ਕਰ ਲੈਂਦੇ ਹਾਂ। ਫਿਰ ਉਹ ਸਾਰਾ ਕੁਛ ਇਕੱਠਾ ਹੋ ਜਾਂਦਾ ਐ ਤੇ ਬਾਅਦ ਚ ਉਹਦਾ ਟੇਸਟ ਮਤਲਬ ਕਿ ਆਉਂਦਾ ਤਾਂ ਹੈ ਪਰ ਓਨਾ ਨਹੀਂ ਆਉਂਦਾ ਜਿੰਨਾ ਆਪਾਂ ਕੁੰਡੇ ਵਿੱਚ ਕੁ ਹਾਂਜੀ-ਹਾਂਜੀ। ਹੋਰ ਦੱਸੋ ਤੁਸੀਂ ਅੱਜ ਕੀ ਬਣਾਇਆ?
ਬਸ ਅੱਜ ਮੈਂ ਦਾਲ ਬਣਾਈ ਸੀ। ਮਾਹ ਛੋਲਿਆਂ ਦੀ।
ਠੀਕ ਹੈ ਜੀ।
ਹਾਂਜੀ ਕਿ ਘੀਆ ਦੁਪਹਿਰੇ ਬਣਾਇਆ ਸੀ। ਫਿਰ ਮੈਂ ਕਿਹਾ ਚਲੋ ਹੁਣ ਇੱਕ ਟਾਈਮ ਸਬਜ਼ੀ ਬਣਾਈ ਹੈ ਤੇ ਉਹਨੂੰ ਇੱਕ ਟਾਈਮ ਦਾਲ ਬਣਾ ਲਾ। ਫਿਰ ਦੇਣੀ ਸੀ ਫੁਲਕੇ ਲਾਉਣ ਤੇ ਮੈਂ ਫਿਰਨਾ ਚਾਵਲ ਬਣਾ ਲਏ।
ਠੀਕ ਹੈ ਜੀ।
ਬਸ ਹੁਣ ਉਹ ਚੀਜ਼ਾਂ ਹੀ ਸਾਂਭ ਰਹੀ ਸੀ। ਰਸੋਈ ਸੀ ਥੋੜ੍ਹੀ ਜਿਹੀ ਦਾਲ ਸੀ ਮੈਂ ਕਿਹਾ ਕਿ ਇੰਨਾ ਵੱਡਾ ਕੁੱਕਰ ਰੱਖਾ ਮੈਂ ਛੋਟੀ ਜਹੀ ਕੋਲੀ ਦਾਲ ਪਾ ਕੇ ਨਾਲ ਚਾਵਲ ਪਾ ਕੇ ਫਰਿੱਜ ਵਿੱਚ ਰੱਖ ਦੋ ਥੋੜਾ ਸਵੇਰੇ ਖਾਦਾ ਜਾਂਦਾ ਨਾਸ਼ਤਾ
ਹਾਂਜੀ ਹਾਂਜੀ ਇਹ ਤਾਂ ਹੈ ਵੈਸੇ ਵੀ ਜਿਹੜੀਆਂ ਚੀਜ਼ਾਂ ਆਪਾਂ ਘਰੇ ਬਣਾਉਂਣੇ ਆ ਨਾ ਉਹ ਵਧ ਹੁੰਦੀਆਂ
ਹੂੰ ਦੇਖੋ ਘਰ ਦੀ ਤਾਂ ਫੇਰ ਘਰ ਤਾਂ ਦੇਖੋ ਫੇਰ ਅਲੱਗ ਹੀ ਨਾਲ ਇੱਕਾ ਤਾਂ ਘਰ ਤੁਸੀਂ ਤਾਜ਼ੀ ਚੀਜ਼ ਬਣਾਉਂਦੇ ਹੋ। ਦੁਕਾਨ ਤੇ ਪਤਾ ਨੀ ਕਿੰਨੇ ਟਾਈਮ ਦੀ ਪਈ ਏ ਨਾ। ਕਿਵੇਂ ਬਣਾਈਏ ਕਿਹੜੇ ਤੇਲ ਵਿੱਚ ਬਣਾਈਏ? ਅਸੀਂ ਤਾਂ ਅਸੀਂ ਤਾਂ ਮਤਲਬ ਬਹੁਤ ਮਤਲਬ ਘੱਟ ਲਿਆਂਂਦੇ ਆ ਬਾਹਰੋਂ। ਮਤਲਬ ਅਵਾਇਡ ਹੀ ਕਰੀ ਦਾ ਕਿਸਮ ਦਾ ਸਮਝ ਲਓ ਨਾ ਤੁਸੀਂ। ਜ਼ਿਆਦਾ ਘਰ ਹੀ ਦੇਖੋ ਬਣਾਏ। ਦਾ ਹੁੰਦਾ ਹੋਰ ਬੱਚੇ ਠੀਕ ਨੇ ਤੁਹਾਡੇ?
ਹਾਂਜੀ ਬਸ ਵਧੀਆ ਤੁਸੀਂ ਦੱਸੋ? ਬਸ ਕੁਛ ਨੀ ਸੌ ਗੇ ਨੇ ਸਾਰੇ।
ਅੱਛਾ ਜਲਦੀ ਸੋ ਗਏ ਨੇ ਬੱਚੇ। ਹਾਂ ਹਾਂ ਅੱਛਾ ਅੱਛਾ ਚਲੋ ਵਧੀਆ ਫੇਰ ਤਾਂ ਹੋਰ।
ਹਾਂਜੀ ਬਸ ਵਧੀਆ ਤੁਸੀਂ ਦੱਸੋ? ਹਾਂਜੀ-ਹਾਂਜੀ
ਹੋਰ ਤੁਹਾਨੂੰ ਖਾਣ ਵਿੱਚ ਕੀ ਪਸੰਦ ਹੈ ਵੈਸੇ? ਯ
ਬਸ ਵੈਸੇ ਤਾਂ ਮੈਨੂੰ ਰਾਜਮਾਂ ਬਹੁਤ ਪਸੰਦ ਨੇ ਮੈਂ ਰਾਜਮਾਂ ਜ਼ਿਆਦਾ ਖਾਂਦੀ ਹਾਂ।
ਠੀਕ ਏ ਜੀ।
ਰਾਜਮਾਂ ਚਾਵਲ ਮੈਨੂੰ ਥੋੜੇ ਪਸੰਦ ਨੇ ਹਾਂ ਹਾਂ ਹਫ਼ਤੇ ਚ ਇੱਕ ਵਾਰੀ ਬਣਾ ਲਈ ਤੇ ਰਾਜਮਾਂ ਚਾਵਲ ਉਵੇਂ। ਬਾਕੀ ਹੁਣ ਥੋੜਾ ਘੱਟ ਹੀ ਬਣਾਨੇ ਆ। ਦੇਖੋ ਉਹਦੇ ਚ ਮਤਲਬ ਕਹਿੰਦੇ ਨੇ ਮਤਲਬ ਜਿਆਦਾ ਉਹ ਕਾਪਸ ਵਗੈਰਾ ਹੁੰਦੇ ਨੇ ਨਾ ਫਿਰ ਥੋੜਾ ਜਾ ਮਤਲਬ ਲੈਸ ਘੱਟ ਹੀ ਯੂਜ ਕਰਨ।
ਕਿਉਂਕਿ ਦੇਖੋ ਜੇਕਰ! ਆਪਾਂ ਉਹਨੂੰ ਭਿਉਂ ਕੇ ਰੱਖ ਦਿੰਨੇ ਆ ਨੂਣ ਵਾਲੇ ਪਾਣੀ ਵਿੱਚ। ਬਾਅਦ ਵਿੱਚ ਸਾਫ਼ ਕਰਕੇ ਧੋ ਕੇ ਦੁਬਾਰਾ ਉਹਨੂੰ। ਪਾਲਦੇ ਆ ਨਾ ਫੇਿਰ ਸਹੀ ਹੋ ਜਾਂਦੇ ਆ ਉਹ।
ਹਾਂ ਇਹ ਤਾਂ।
ਚਲੋ ਠੀਕ ਹੈ ਮੈਂ ਤੁਹਾਡੇ ਨਾਲ, ਕੱਲ ਗੱਲ ਕਰਦੇ ਠੀਕਾ।
ਹਾਂ -ਹਾਂ ਕੋਈ ਨੀ ਓਕੇ ਜੀ ਸਤਿ ਸ੍ਰੀ ਅਕਾਲ।
ਹਮ!